ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ। ਹੋਰ ਕੀ ਹਾਲ ਚਾਲ ਏ?
ਬਸ ਵਧੀਆ। ਤੁਸੀਂ ਸੁਨਾਔ ਅੱਜ ਕਿੱਦਾਂ ਯਾਦ ਕੀਤਾ?
ਬਸ ਅਸੀਂ ਵੀ ਸਭ ਵਧੀਆ। ਬਸ ਤੁਆਨੂੰ ਮੈਂ ਇਨਵਾਈਟ ਕਰਨ ਲਈ ਫੋਨ ਕੀਤਾ ਏ।
ਅੱਛਾ ਜੀ! ਕੇੜੀ ਗੱਲ ਦਾ?
ਹਾਂਜੀ ਅਸੀਂ ਨਵਾਂ ਮਕਾਨ ਬਨਾਇਆ। ਅਸੀਂ ਉਦਾ ਹਾਂਜੀ ਅਸੀਂ ਮੂਰਤ ਕਰਨ ਲੱਗੇ ਆ ਤੇ ਤਾਂ ਤੁਆਨੂੰ ਕਾਲ ਕੀਤੀ।
ਅੱਛਾ ਜੀ! ਪੈਲੇ ਤੇ ਬਹੁਤ-ਬਹੁਤ ਵਧਾਈਆਂ।
ਹਾਂਜੀ- ਹਾਂਜੀ ਥੈਂਕਯੂ ਜੀ ਤੇ ਤੁਸੀਂ ਪੂਰੇ ਪਰਿਵਾਰ ਦੇ ਨਾਲ ਜ਼ਰੂਰ -ਜ਼ਰੂਰ ਆਨਾ ਐ।
ਹਾਂਜੀ ਬਿਲਕੁਲ ਆਵਾਂਗੇ। ਕਦੋਂ ਏ ਕਦੋਂ ਤੁਸੀਂ ਕਰ ਰੇ ਔ।
ਬਸ ਅਗਲੇ ਹਾਂਜੀ-ਹਾਂਜੀ-ਹਾਂਜੀ ਅਸੀਂ ਪਾਠ ਪੈਲੇ ਕਰਾਵਾਂਗੇ। ਤੇ ਹਾਂਜੀ ਉਸ ਬਾਅਦ ਲੰਚ ਹੈ ਤਾਂ ਤੁਸੀਂ ਜ਼ਰੂਰ ਆਣਾ, ਪੂਰੀ ਫੈਮਿਲੀ ਨੂੰ ਲੈ ਕੇ ਆਣਾ।
ਹਾਂਜੀ ਬਿਲਕੁਲ ਬਿਲਕੁਲ ਆਵਾਂਗੇ।
ਹਮ ਹਾਂਜੀ, ਬਸ ਇਹ ਹੈ ਕਿ ਮੇਰੇ ਕੋਲ ਆਣ ਆਇਆ ਨੀ ਜਾਣਾ ਸੀ ਤੇ ਥੋੜੀ ਤਿਆਰੀਆਂ ਵਗੈਰਾ ਸੀ। ਕਰ ਰਹੇ ਆ ਤੇ ਮੈਂ ਤਾਂ ਤੁਹਾਨੂੰ ਫੋਨ ਕਰ ਦਿੱਤਾ, ਤੇ ਤੁਸੀਂ ਜ਼ਰੂਰ ਆਂਣਾ ਏ।
ਬਿਲਕੁਲ ਬਿਲਕੁਲ ਏਦਾਂ ਸੋਚਣ ਦੀ ਤਾਂ ਕੋਈ ਗੱਲ ਈ ਨੀ ਕਿ ਤੁਸੀਂ ਸਪੈਸ਼ਲ ਆਂਣਾ ਸੀ। ਕੋਈ ਨੀ ਅੱਜ ਕੱਲ ਤੇ ਦੇਖੋ, ਮੈਸੇਜ ਵੀ ਪਾ ਦਿੰਦੇ ਤੇ ਅਸੀਂ ਤਾਂ ਵੀ ਆ ਜਾਣਾ ਸੀ।
ਹਾਂਜੀ। ਹਾਂਜੀ, ਕਿਉਂਕਿ ਨਾ ਫਿਰ ਟਾਈਮ ਤੁਹਾਨੂੰ ਪਤਾ ਈ ਆ, ਫਿਰ ਨਵਾਂ ਘਰ ਦੇ ਵਿੱਚ ਸ਼ਿਫਟ ਕਰਨਾ। ਬਹੁਤ ਔਖਾ ਹੋ ਜਾਂਦਾ ਇਸ ਕਰਕੇ ਹਲੇੇ ਤੇ ਸਾਡਾ ਸ਼ਿਫਟ ਅਸੀਂ ਕਰ ਈ ਰਹੇ ਆ, ਸਮਾਨ ਵਗੈਰਾ ਲਿਆ ਈ ਰਹੇ ਆ।
ਅੱਛਾ ਅੱਛਾ ਮਤਲਬ ਤੁਸੀਂ ਜਿੱਦਾਂ ਓਪਨਿੰਗ ਕਰਲਓਗੇ ਤੇ ਫਿਰ ਸ਼ਿਫਟ ਹੋ ਜਾਓਗੇ।
ਹਾਂਜੀ ਹਾਂਜੀ ਸਮਾਨ ਵਗੈਰਾ ਅਸੀਂ ਪਹਿਲੀ ਲੈ ਆਵਾਂਗੇ, ਉਸ ਤੋਂ ਬਾਅਦ ਹਾਂਜੀ, ਕਿਚਨ ਵਗੈਰਾ ਪਹਿਲੇ ਸਾਰਾ ਸਮਾਨ ਲੈ ਆਵਾਂਗੇ। ਫਿਰ ਇੱਧਰ ਪਾਠ ਕਰਵਾ ਲਾਂ ਗੇ। ਤੇ ਹਾਲੇ ਵੀ ਬਜ਼ਾਰ ਦੇ ਬਹੁਤ ਸਾਰੇ ਕੰਮ ਰਹਿੰਦੇ ਨੇ ਸਾਡੇ।
ਅੱਛਾ ਅੱਛਾ ਉਹ ਤੇ ਹੈ ਦੇਖੋ ਮਕਾਨ ਪਾਣਾ ਸੌਖਾ ਥੋੜ੍ਹੀ ਏ। ਇੱਕ ਇੱਕ ਚੀਜ਼ ਲੈ ਕੇ ਆਣੀ ਏ ਸਭ ਕੁਛ, ਅੱਛਾ ਤੇ ਫਿਰ ਤੁਸੀਂ ਨੇ ਫਰਨੀਚਰ ਵਗੈਰਾ ਕਰਵਾ ਲਿਆ?
ਹਾਂਜੀ ਅਸੀਂ ਖੁੱਦ ਮਤਲਬ ਘਰ ਹੀ ਬਣਵਾਇਆ ਸਾਰਾ। ਫਰਨੀਚਰ ਵਗੈਰਾ ਹਾਂਜੀ।
ਅ ਮਤਲਬ ਤੁਸੀਂ ਨੇ ਖੁਦ ਮਕਾਨ ਬਣਵਾਇਆ ਹੈ ਜ਼ਮੀਨ ਲੈ ਕੇ
ਹਾਂਜੀ! ਬਣਵਾਇਆ।
ਅੱਛਾ! ਹਾਂ ਉਹ ਤੇ ਫੇਿਰ ਬਹੁਤ ਅੱਛਾ ਆ। ਹੈਨਾ ਆਪਾਂ ਆਪਣੇ ਮੁਤਾਬਿਕ ਬਣਵਾਾਲੋ ਤਾਂ ਜ਼ਿਆਦਾ ਸਹੀ ਰਹਿੰਦਾ ਆ।
ਬਿਲਕੁਲ ਬਿਲਕੁਲ ਆਪਣੇ ਹਿਸਾਬ ਨਾਲ ਹੀ ਬਣਵਾਇਆ ਫਲੈਟ ਦਾ ਫਿਰ ਹੁੰਦਾ ਨਾ ਕਿ ਵੈਸੇ ਬਣਿਆ ਬਣਾਇਆ ਹੁੰਦਾ ਤੇ ਕੋਈ ਚੀਜ਼ ਆਪਣੇ ਹਿਸਾਬ ਨਾਲ ਬਣਦੀ ਏ ਨਹੀਂ ਬਣਦੀ। ਤੇ ਇਸ ਲਈ ਅਸੀਂ ਖੁਦ ਬਣਵਾਇਆ।
ਹਾਂਜੀ, ਉਹ ਫਿਰ ਇੱਦਾਂ ਹੁੰਦਾ ਨਾ ਜਿਵੇਂ ਵੀ ਇਹ ਫਿਰ ਉਹਦੇ ਵਿੱਚ ਤੇ ਉਵੇਂ ਐਡਜਸਟ ਕਰਨਾ ਪੈਂਦਾ।
ਹਾਂਜੀ, ਸਹੀ ਗੱਲ ਏ, ਹਜੇ ਵੀ ਸਾਡੇ ਬਹੁਤ ਚੱਕ ਚਕਰ ਬਾਜ਼ਾਰਾਂ ਵਿਚ ਲੱਗ ਰਹੇ ਨੇ।
ਉਹ ਤੇ ਦੇਖੋ ਲੱਗਦਾ ਈ ਰਹੇਗਾ, ਹੈਨਾ ਇਵੇਂ ਲੱਗੇਗਾ ਇਹ ਨੀ ਹੈਗਾ ਇਹ ਨੀ ਹੈਗਾ। ਤੇ ਤੁਹਾਡਾ ਫਰਨੀਚਰ ਪੂਰਾ ਰੈਡੀ ਹੋ ਚੁੱਕਿਆ।
ਹਾਂਜੀ ਫਰਨੀਚਰ ਤੇ ਸਾਡਾ ਬਣ ਗਿਆ ਦਾ ਹੈ ਤੇ ਬਸ ਹੁਣ ਏਹ ਕਿ ਸਾ ਦਾ ਥੋੜਾ ਡਰਾਇੰਗ ਰੂਮ ਦਾ ਰਹਿੰਦਾ ਏ ਕੰਮ ਉਹ ਅਸੀਂ ਸੋਫੇ ਸੋਫੇ ਵਗੈਰਾ ਬਣਵਾਣੇ ਨੇ ਤੇ ਉਹ ਹੁਣ ਅਸੀਂ ਥੋੜੇ ਦਿਨ ਲਈ ਨਾ ਰੋਕਤਾ ਏ ਕੰਮ। ਰੋਟੀ ਨਹੀਂ ਹੋ ਪਾਏਗਾ। ਬਾਕੀ ਸਾਡੇ ਰੂਮ ਚ ਵਗੈਰਾ ਵੀ ਤੇ ਬਣ ਗੇ ਦੇ ਨੇ ਆਪਣਾ ਬੈੱਡ ਬਣ ਗਏ ਤੇ ਨੇ ਹਾਂਜੀ ਤੇ ਆਪਣਾ ਹੋਈ ਜਾਂਦਾ ਡਰੈਸਿੰਗ ਏਰੀਆ ਵੀ ਅਸੀਂ ਤਿਆਰ ਕਰਵਾ ਲਿਆ ਦਾ ਏ। ਬਸ ਇਹ ਕਿ ਥੋੜ੍ਹਾ ਜਿਨ੍ਹਾਂ ਸੋਫਾ, ਡਾਇਨਿੰਗ ਏਰੀਆ ਇਹਦਾ ਥੋੜ੍ਹਾ ਕੰਮ ਰਹਿੰਦਾ ਏ। ਉਹ ਅਸੀਂ ਰੁਕ ਕੇ ਅਸੀਂ ਸੋਚਿਆ ਸੀ ਚਲੋ ਬਈ ਜਦੋਂ ਵੀ ਆ ਜਾਵਾਂਗੇ, ਮਹੂਰਤ ਕਰ ਲਈਏ। ਫੇਰ ਉਸ ਤੋਂ ਬਾਦ ਆਰਾਮ ਨਾਲ ਸੋਫਾ ਵਗੈਰਾ ਜੋ ਅਪਣਾ ਰਹਿੰਦਾ ਸਮਾਨ ਛੋ ਕੰਮ ਮੋਟਾ ਰਹੀ ਜਾਂਦਾ ਹੈ ਤੇ ਕਿਚਨ ਵਗੈਰਾ ਹਾਂਜੀ। ਉ ਫੇਰ ਅਸੀਂ ਆਰਾਮ ਨਾਲ ਬਣਵਾਂਦੇ ਰਵਾਗੇ।
ਹਾਂਜੀ, ਸਹੀ ਏ। ਦੇਖੋ ਉ ਤੇ ਹੈ ਨਾ ਪਹਿਲੇ ਸ਼ਿਫਟ ਹੋ ਗਏ ਤੇ ਫਿਰ ਹੌਲੇ-ਹੌਲੇ ਇਸ ਕਰਕੇ ਸਾਰਾ ਕੰਮ ਹੁੰਦਾ ਈਂ ਜਾਏਗਾ ਦੀਰੇ-ਦੀਰੇ। ਸਹੀ ਏ ਦੇਖੋ ਇ ਇਕੋ ਦਮ ਵੀ ਤੇ ਹੋਈ ਨੀ ਸਕਦਾ ਨਾ ਕਿ ਸਾਰਾ ਕੰਮ ਪੂਰਾ ਸੈੱਟ ਹੋਏ ਫਿਰ ਇ ਚੀਜ ਚ ਟਾਈਮ ਵੀ ਬਹੁਤ ਲੱਗ ਜਾਂਦਾ ਏ।
ਹਾਂਜੀ-ਹਾਂਜੀ।
ਹੈਨਾ ਕਿਉਂਕਿ ਸਾਨੂੰ ਏਦਾਂ ਵੀ ਲੱਗਦਾ ਕਿ ਯਾਰ ਇਹ ਰਹਿ ਗਿਆ ਉਹ ਰਹਿ ਗਿਆ ਹਨਾ। ਹੁਣ ਤੇ ਫੇਰ ਨਵੇਂ ਮਕਾਨ ਵਚ ਜਾਓ ਤੇ ਉੱਥੇ ਤੇ ਹੋਰ ਇਹੀ ਰਹਿੰਦਾ ਏ ਕਿ ਯਾਰ ਬੜੀ ਚੀਜ਼ਾਂ ਦੀ ਹਜੇ ਲੋੜ ਹੈਗੀ ਏ। ਤੇ ਤੁਹਾਡੇ ਬੈਡ ਵਗੈਰਾ ਰੈਡੀ ਨੇ ਤੇ ਤੁਸੀਂ ਨੇ ਮਤਲਬ ਨੋਰਮਲ ਸਾਈਜ ਈ ਬਣਵਾਇਆ ਜਿਵੇਂ ਜੋ ਛੇ ਬਾਈ ਛੇ ਦਾ ਏ ਵੱਡਾ ਸਾਈਜ ਬਣਵਾਇਆ ਕਿੰਗ ਕੀਵੀਨ ਸਾਈਜ।
ਨਈ-ਨਈ, ਸਾਡਾ ਤੇ ਨੋਰਮਲ ਹੈਗੇ ਨੇ ਬੱਚਿਆਂ ਚ ਨੋਰਮਲ ਹੀ ਨੇ ਸਾਡਾ ਜੋ ਅਸੀਂ ਜੋ ਬਣਵਾਇਆ ਉਹ ਥੋੜਾ ਵੱਡਾ ਸਾਈਜ਼ ਏ। ਬਾਕੀ ਤਾਂ ਠੀਕ ਏ, ਨੋਰਮਲ ਸਾਈਜ਼ ਈ ਬਣਵਾਏ ਨੇ। ਬੱਚਿਆਂ ਦਾ ਅਲੱਗ ਰੂਮ ਤਿਆਰ ਕਰਵਾਇਆ ਅਸੀਂ। ਬਾਕੀ ਸਾਡਾ ਅਲੱਗ ਏ। ਹੋਰ ਬਾਕੀ ਬਾਹਰ ਡਾਇਨਿੰਗ ਏਰੀਆ ਹੈਗਾ ਵੇ। ਉ ਹਲੇੇ ਅਸੀਂ ਛੋੜ ਦਿੱਤਾ ਏ। ਤੇ ਉਸ ਤੋਂ ਬਾਅਦ ਅਸੀਂ, ਹਾਂਜੀ। ਫਿਰ ਬਾਕੀ ਏ ਕਿ ਬਾਥਰੂਮ ਵਗੈਰਾ ਅਸੀਂ ਨਾ ਸਾਡਾ ਅਟੈਚ ਈ ਹੈਗੇ ਨੇ।
ਅੱਛਾ।
ਹਾਂਜੀ, ਨਾਲ ਹੀ ਆਪਣਾ ਡਾਇਨਿੰਗ ਓ ਆਪਣਾ ਡਰੈਸਿੰਗ ਏਰੀਆ ਵੀ ਬਣ ਗਿਆ ਦਾਵੇ।
ਅੱਛਾਜੀ।
ਹਾਂਜੀ-ਹਾਂਜੀ। ਬਸ ਹੁਣ ਮਾਰਕੀਟ ਬਸ ਮਾਰਕੀਟ ਜਾਂਨਾ ਈਂ ਸੀ। ਹਾਂਜੀ-ਹਾਂਜੀ, ਬੈਡਸ਼ੀਟ ਵਗੈਰਾ ਲੈ ਲਈਆਂ, ਬਸ ਹੁਨ ਥੋੜ੍ਹਾ ਸਾਨੂੰ ਹੈ ਕਿ ਅਸੀਂ ਪਰਦੇ ਵਗੈਰਾ ਲੈਣੇ ਨੇ।
ਅੱਛਾ ਜੀ।
ਹਾਂਜੀ, ਤੁਹਾਨੂੰ ਹੈ। ਕੋਈ ਪਤਾ ਏ, ਨੀ ਪਰਦੇ ਲੈਂਨੇ ਨੇ ਤੁਹਾਨੂੰ ਹੈ ਕੋਈ ਮਤਲਬ ਦੁਕਾਨ ਦਾ ਕੁਛ ਪਤਾ ਇਸ ਤਰ੍ਹਾਂ ਦਾ। ਜਿੱਤੇ ਸਾਨੂੰ ਅੱਛੇ ਪਰਦੇ ਮਿਲ ਸਕਣ।
ਹਾਂਜੀ। ਹਾਂਜੀ-ਹਾਂਜੀ, ਮ ਅਸੀਂ ਹੁਣੇ ਦੋ-ਇੱਕ ਦਿਨ ਪਹਿਲੇ ਗਏ ਸੀਗੇ। ਇੱਕ-ਦੋ ਸ਼ੋਪ ਤੋਂ ਲੈ ਕੇ ਆਏ ਨਾਲੇ ਸਾਨੂੰ ਹੋਰ ਨਵੀਆਂ ਸ਼ੋਪ ਲੱਗੀਆਂ ਉੱਥੇ ਤੇ ਬਹੁਤ ਹੀ ਪਿਆਰੇ ਡਿਜਾਇਨ ਮਿਲੇ ਨੇ ਪਰ ਅਸੀਂ ਲੈ ਆਏ ਸੀਗੇ ਤੇ ਹੁਣ ਫਿਰ ਲੈ ਕੇ ਆਉਣ ਦਾ ਮਤਲਬ ਹੀ ਨਹੀਂ ਸੀ। ਤੇ ਚਲੋ ਅੱਛਾ ਹੈਨਾ ਮੈਂ ਆ ਤੁਹਾਨੂੰ ਦੱਸ ਦੇਵਾਂਗੀ ਦੁਕਾਨ।
ਹਾਂਜੀ, ਉਵੀ ਨਾ ਮੈਨੂੰ ਪਰਦੇ ਲੈਣੇ ਨੇ। ਪਰਦੇ ਲੈਣੇ ਸੀਗੇ। ਅ ਡੋਰਮੈਟ ਵਗੈਰਾ ਲੈਨੇਆ, ਇਸ ਤਰਾਂ ਦਾ ਕੁਛ-ਕੁੱਛ ਸਮਾਨ ਹੈ ਗਾ ਜੋ ਅਸੀਂ ਲੈਨੇ ਨੇ ਹੱਲੇੇ, ਹਾਂਜੀ।
ਓ ਨਾ ਧਾਨੂੰ ਇੱਕ ਹੀ ਨਾ ਬੌਤ ਵੱਡੀ ਸ਼ੋਪ ਏ, ਓਥੇ ਧਾਨੂੰ ਏ ਸਾਰੀਆਂ ਚੀਜ਼ਾਂ ਕੱਠੀਆਂ ਮਿਲ ਜਾਣਗੀਆ ਬੈਡਸ਼ੀਟ ਵੀ, ਓਥੇ ਪਰਦੇ ਵੀ, ਡੋਰਮੇਟ ਨਾਲੇ ਏਦਾ ਬੈਡ ਦੇ ਕੋਲ ਰਨਰ ਲਗਾਂਨੇ ਆਂ ਨਾ।
ਹਾਂਜੀ-ਹਾਂਜੀ।
ਓ ਵੀ
ਚਲੋ ਏ ਤੇ ਅੱਛੀ ਗੱਲ ਏ ਨਾ ਏਕ ਈ ਸੌ਼ਪ ਤੇ ਸਾਰਾ ਕੁਛ ਮਿਲ ਜਾਏਗਾ ਸਾਨੂੰ ਜਾਦਾ ਘੁੰਮਣ ਦੀ ਜ਼ਰੂਰ ਤ ਵੀ ਨੀ ਪਏਗੀ ਨਾਲੇ ਸਾਡਾ ਟਾਈਮ ਵੀ ਬਚ ਜੇਗਾ।
ਹਾਂਜੀ। ਬਿਲਕੁਲ ਨਾਲੇ ਪਤਾ ਕੀ ਏ ਵਰਾਏਟੀ ਬਹੋ ਜਾਦਾ ਐ, ਈਨੀ ਅ ਅੱਛੇ-ਅੱਛੇ ਧੋਨੂੰ ਕਲਰ ਸਭ ਕੁਛ ਮਿਲ ਜਾਣਗੇ, ਡੇ ਡਿਜ਼ਾਈਨ ਵਗੈਰਾ।
ਅੱਛਾ ਓਈ ਨਾ ਬੱਚੇਆਂ ਨੂੰ ਹੁੰਦਾ ਐ ਕੀ ਅ ਬਈ ਜਿਸ ਤਰਾਂ ਪੇਂਟ ਕਰਵਾਏਆ ਊਸ ਤਰ ਦੇ ਮੈਚਿੰਗ ਦੇ ਕਟਨਸ ਹੋਣੇ ਚਾਈਦੇ ਨੇ। ਹੁੰਦਾ ਈ ਏ ਬੱਚੇਆਂ ਨੂੰ ਅੱਜ-ਕੱਲ ਤੇ ਫੇਰ ਨਵੀਂ ਨਵੇਂ ਘਰ ਦੇ ਵਿਚ ਹਰ ਚੀਜ਼ ਨਵੀਂ ਚਾਈਦੀ ਹੁੰਦੀ ਐ।
ਬਿਲਕੁਲ ਬੱਚੇਆਂ ਨੂੰ ਸਗੋਂ ਆਪਣੇ ਤੋਂ ਵੀ ਕਿਤੇ ਜਾਦਾ ਹੁੰਦਾ ਐ ਓਨਾਂ ਨੂੰ ਅਪਨੀ ਫੈਂਰਡਸ ਦੱਸਣਾ ਹੁੰਦਾ ਐਨਾ।
ਹਾਂਜੀ, ਸਈ ਗੱਲ ਐ, ਬਿਲਕੁਲ ਸਈ ਗੱਲ ਐ।
ਅੱਛਾ, ਤੇ ਤੁਸੀਂ ਬੱਚੇਆਂ ਦੀ ਬੈਡਸ਼ੀਟ ਲਈਏ?
ਹਾਂ-ਹਾਂ ਲੈ ਲਈ ਦੀ ਐ ਬੱਚੇ ਬੈਡਸ਼ੀਟ ਤੇ ਮੇਰੀ ਹੋ ਗਈ ਮੇਨੂੰ ਸਿਰਫ ਐਹੀ ਸੀਗਾ ਕਟਨਸ ਵਗੈਰਾ ਨਾਲੇ ਹਾਲੇ ਮੇਰੀ ਥੋੜੀ ਕਰੋਕਰੀ ਵੀ ਰੈਂਦੀ ਥੋੜੀ ਕਰੋਕਰੀ ਲੈ ਕੇ ਆਨੀ ਐ।
ਹਾਂ ਤੁਹਾ ਨਾਲ ਗੱਲ ਕਰਕੇ ਏਹੀ ਲੱਗ ਰਾ ਤੁਹਾਡਾ ਹਜੇ ਕਿਤਨਾ ਜਾਦਾ ਮਤਲਬ ਇੱਕ ਸਟਰ੍ਰੈਸ ਰੈਂਦਾ ਨਾ ਦਿਮਾਗ ਵਿਚ ਕੀ ਕਿਤਨਾ ਹਜੇ ਕੰਮ ਬਾ ਕੀ ਰੈ ਗੈ ਵੇ।
ਬਿਲਕੁਲ ਸਈ ਗੱਲ ਐ, ਬਿਲਕੁਲ-ਬਿਲਕੁਲ।
ਹਨਾ ਅਸੀਂ ਕਾਨ, ਹਾਂਜੀ ਸਿਰਫ਼ ਮੈਂ ਕੈਂਨੀ ਆਂ ਮਕਾਨ ਪਾਣਾ ਸੋਖਾ ਏ ਓਦੇ ਬਾਦ ਤੇ ਬਹੁਤ ਜਾਦਾ ਹੋ ਜਾਂਦਾ ਏ ਵੀ ਲੈਣਾ ਓ ਵੀ ਲੈਣਾ। ਕਰੋਕਰੀ ਲੈਨੀ ਕੱਪ-ਮੱਗ ਵਗੈਰਾ ਵੀ।
ਬਿਲਕੁਲ ਸਈ ਗੱਲ ਐ, ਓਹੀ ਤੇ, ਹੁਨ ਓ
ਧਾਨੂੰ ਮੈਂ ਕੈਣਾ ਸੀ ਕਰੋਕਰੀ ਦੀ ਨਾ ਏਕ ਦ ਬਹੁਤ ਅੱਛੀ ਏ ਪਰ ਹੈਗੀ ਥੋੜੀ ਦੂਰ ਏ, ਪਰ ਬਹੁਤ ਅੱਛੀ ਸੌ਼ਪ ਏ ਓ ਵਾਲੀ।
ਚਲੋ ਕੋਈ ਗੱਲ ਨੀ ਦੂਰ ਏ ਤਾਂ ਫੇਰ ਤਾਂ ਕੋਈ ਦਿਕਤ ਈ ਨੀ ਐਂ
ਅਰੇ ਤੇ ਤੁਸੀਂ ਏਦਾਂ ਕਰਨਾ ਨਾ ਅ ਆ ਜਾਨਾ ਘਰ ਸਾਡੇ, ਤੇ ਆਪਾਂ ਰਲ ਕੇ ਚੱਲ ਦਵਾਂਗੇ। ਅਸੀਂ ਵੀ ਲੈਨੀ ਏ ਤੇ ਤੁਸੀਂ ਹੋਗੇ ਤੇ ਫੇਰ ਕੀ ਥੋੜੀ ਚੌਇਸ ਹੋ ਜਾਏਗੀ।
ਹਾਂਜੀ, ਹਾਂ ਤੇ ਸਬ
ਹਨਾ ਦੇਖੋ ਤਾਡਾ ਵੀ, ਹਾਂਜੀ, ਤਾਡਾ ਵੀ ਕੰਮ ਹੋ ਜੇਗਾ ਨਾਲੇ ਸਾਡਾ ਵੀ ਕੰਮ ਹੋ ਜੇਗਾ ਹਨਾ ਕ ਥੋੜਾ ਓਖਾ ਲੱਗਦਾ ਐ, ਫੇਰ ਈਦਾਂ ਲੱਗਦਾ ਯਾਰ ਏ ਲਈਏ ਓ ਲਈਏ ਨਾਲ ਕੋਈ ਬੰਦਾ ਹੁੰਦਾ ਐ ਨਾ ਤੇ ਫਿਰ ਸੌਖਾ ਰਹਿੰਦਾ ਐ
ਸਹੀ ਗੱਲ ਐ ਹਾਂ ਹਾਂ ਬਿਲਕੁਲ ਐ ਬਿਲਕੁਲ ਐ
ਤੁ ਦੱਸੋ ਤੁਸੀਂ ਕਦੋਂ ਆਓਗੇ ਕੱਲ ਪਰਸੋਂ ਕਦੋਂ ਨੂੰ
ਆ ਹਾਂ ਹਾਂ ਕੋਈ ਨੀ ਮੈਂ ਜਿਸ ਤਰ੍ਹਾਂ ਹੀ ਫ੍ਰਰੀ ਹੁੰਣੀ ਆ ਨਾ ਤੇ ਮੈਂ ਤੁਹਾਨੂੰ ਕੋਲ ਕਰਦਾਂਗੀ ਈ ਠੀਕ ਐ ਨਾ ਤੇ ਫਿਰ ਮੈਂ ਕੋਲ ਕਰਦਾਂ ਗੀ ਤੁਹਾਨੂੰ ਤੇ ਤੁਸੀਂ ਰੈਡੀ ਈ ਰਹਿਣਾ ਆ ਮੈਂ ਆਵਾਂ ਗੀ ਅਸੀਂ ਫੇਰ ਇਕੱਠੇ ਨਿਕਲ ਚੱਲਾਂਗੇ ਏ ਨਾਲੇ ਮੈਨੂੰ ਤੇ ਸਮਾਨ ਲੈਣਾ ਹੀ ਐ ਇਹ ਬਹੁਤ ਅੱਛੀ ਗੱਲ ਐ ਕਿ ਚੱਲੋ ਅਸੀਂ ਕ ਫੇਰ ਚੱਲਾਂ ਗੇ ਸਾਡਾ ਕੰਮ ਵੀ ਛੇਤੀ ਹੋ ਜੇ ਗਾ ਨਾਲੇ ਇੱਕ ਆ ਹਾਂਜੀ ਨਾਲੇ ਤੁਸੀਂ ਮੈਨੂੰ ਪਸੰਦ ਕਰਵਾ ਦੇਣਾ ਆ
ਹਾਂਜੀ ਈ ਹਾਂਜੀ ਈ ਹਾਂਜੀ ਈ ਬਿਲਕੁਲ ਸਈ ਸਗੋਂ ਤੁਸੀਂ ਪੈ ਅ ਮੇਰਾ ਆ ਕੰਮ ਵੀ ਸੌਖਾ ਕਰ ਦਿੱਤਾ ਆ ਦੇਖੋ ਕੱਲੇ ਜਾਣਾ ਨਾ ਬੜਾ ਔਖਾ ਲੱਗਦਾ ਐ ਹਾਂਜੀ ਸਹੀ ਏ ਸਹੀ ਐ
ਹਾਂ ਆ
ਦੇਖੋ ਤਾਡੇ ਕਰੇ ਕਰਕੇ ਮੇਰਾ ਕੰਮ ਹੋ ਜਾਏਗਾ ਮੇਰੇ ਕਰਕੇ ਤੁਹਾਡਾ ਕੰਮ ਹੋ ਜਾਏਗਾ ਦੋਨਾਂ ਤੱ
ਹਾਂਜੀ ਈ ਹਾਂਜੀ ਈ ਉਹੀ ਨਾ ਚਲੋ ਇਹ ਤੇ ਬਹੁਤ ਅੱਛੀ ਗੱਲ ਹੋ ਗਈ ਚਲੋ ਠੀਕ ਐ ਜੀ ਈ ਫੇਰ ਤੁਸੀਂ ਮੈਂ ਤੁਹਾਨੂੰ ਇੱਕ ਦੋ ਦਿਨ ਤੱਕ ਕੋਲ ਕਰਾਂਗੇ ਈ ਤੁ ਸੀਰ ਤਿਆਰ ਰਹਿਣਾ ਠੀਕ ਐ ਨਾ ਜੀ ਹਾਂਜੀ ਈ ਚਲੋ ਜੇ ਉੱਥੋਂ ਟਾਈਮ ਲੱਗਾ ਤੇ ਫੇਰ ਅਸੀਂ ਕਰਟਨ ਵਗੈਰਾ ਵਾਲੀ ਸ਼ੋਪ ਤੇ ਵੀ ਚੱਲ ਚੱਲਾਂਗੇ ਏ
ਬਿਲਕੁਲ ਬਿਲਕੁਲ
ਚਾਅ ਲੋ ਓਕੇ ਜੀ ਈ ਹਾਂਜੀ ਓਕੇ ਜੀ ਈ ਓਕੇ ਜੀ ਈ ਹਾਂਜੀ ਹਾਂਜੀ ਆਣਾ ਜ਼ਰੂਰ ਐ ਜੀ ਪੂਰੇ ਪਰਿਵਾਰ ਨੇ ਆਣਾ ਐ
ਪਏਗੀ ਤੁਹਾਨੂੰ ਬਿਲਕੁਲ ਪਹੁੰਚਾਗੇ ਏ ਹਾਂਜੀ ਈ ਚਲੋ ਚੰਗਾ ਜੀ ਈ ਓਕੇ ਜੀ ਈ ਸਸਰੀ ਕਾਲ